ਸਤਿ ਸ੍ਰੀ ਅਕਾਲ ਜੀ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
ਵਧੀਆ ਜੀ ਤੁਸੀਂ ਦੱਸੋ
ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ
ਬਸ ਫ੍ਰੀ ਹੋ ਕੇ ਬੈਠੇ ਹੁਣੇ ਥੋੜ੍ਹਾ ਜਿਹਾ ਮਸ਼ੀਨ ਦਾ ਕੰਮ ਕਰ ਰਹੇ ਸੀ ਥੋੜਾ ਜਿਹਾ ਮਤਲਬ ਕਰਕੇ ਫ੍ਰੀਹੋ ਕੇ ਬੈਠੇ ਬੱਠਿਆ ਸੀ
ਮੈਂ ਵੀ ਥੋੜੀ ਦੇਰ ਫ੍ਰੀ ਹੋਈ ਸੀ ਤੇ ਬੱਚਿਆਂ ਦਾ ਹੋਲੀਡੇ ਹੋਮਵਰਕ ਕਰਵਾ ਰਹੀ ਸੀ ਤੇ ਮੈਂਨ ਚਲ ਹੁਣ ਪ ਕਰ ਲਵਾਂ ਇੱਕ ਜਰਾ ਕੁੱਛ ਪੁੱਛਣ ਵਾਸਤੇ
ਹਾਂਜੀ ਹਾਂਜੀ
ਜ਼ਿਆਦਾ ਹੋਲੀਡੇ ਹੋਮਵਰਕ ਵੀ ਕਰਵਾਉਂਦੇ ਆ ਤੇ ਇਹਨੂੰ ਅੱਛੇ ਤਰੀਕੇ ਦੇ ਨਾਲ ਬਲ ਮਤਲਬ ਅਸੀਂ ਕਿੱਦਾਂ ਕਰ ਸਕਦੇ ਹਾਂ ਲੇਬਲ ਅੱਛੇ ਤਰੀਕੇ ਦੇ ਨਾਲ ਇੱਕ ਡਿਫਰਟ ਵੇ ਦੇ ਨਾਲ ਜਿਸ ਤਰਾਂ ਕਿ ਕੁਛ ਵੀ ਚਾਰਟ ਪੇਪਰ ਦੇ ਦਿੱਤੇ ਉਹਨਾ ਨੇ ਬਣਾਉਣ ਵਾਸਤੇ ਅਸੀ ਇਸਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ
ਚਾਰਟ ਪੇਪਰ ਜਿਵੇਂ ਮਤਲਬ ਤੁਸੀਂ ਕਹਿ ਲਓ ਕਿ ਜਿਵੇਂ ਕੋਈ ਇਹਨਾਂ ਨੇ ਤੁਹਾਨੂੰ ਜਿਵੇਂ ਕਿ ਕੋਈ ਜਿਸ ਤਰ੍ਹਾਂ ਕੋਈ ਚੀਜ਼ ਭਰ ਦਿੱਤਾ ਜਿੱਦਾਂ ਕੋਈ ਕੋਈ ਵਸਤੂ ਦਾ ਅੰਦਰ ਹੈ ਬਾਹਰ ਹੈ
ਹਮ ਹਮ
ਐਵੇਂ ਦਿੱਤਾ ਆ
ਹਾਂ ਜਿਸ ਤਰ੍ਹਾਂ ਕੁਛ ਕੁਛ ਚਾਰਟ ਪੇਪਰ ਹੈ ਤੇ ਕਿ ਅੋਪਜਿਟ ਵਰਡ ਦਿੱਤੇ ਆ ਉਹਨਾਂ ਨੇ ਇੱਕ ਫਲਾਵਰ ਦੇ ਅੰਦਰ ਬਣਾਣੇ ਨੇ ਥੋੜ੍ਹਾ ਜਿਹਾ ਮਤਲਬ ਆਈਡੀਆ ਚਾਹੀਦਾ ਕਿ ਫਲਾਵਰ ਦੇ ਅੰਦਰ ਬਣਾਉਣੇ ਨੇ ਆਨਸਰ ਵਿਦ ਆਨਸਰ ਲਿਖ ਕੇ ਲਿਖਾਂਗੇ ਜਾਂ ਫਿਰ ਏਦਾਂ ਹੀ ਲਿਖਾਂਗੇ ਉਹਨੂੰ
ਏਦਾਂ ਹੈ ਕਿ ਤੁਸੀਂ ਜਿਵੇਂ ਮਤਲਬ ਇੱਕ ਪੇੜ ਬਣਾ ਲਓ ਪੇੜ ਦੇ ਵਿੱਚ ਤੁਸੀਂ ਇੱਕ ਛੋਟਾ ਜਿਹਾ ਗੋਲ ਜਾਂ ਪੇਪਰ ਲੈ ਲਉ ਗੋਲ ਘੜੇ ਵ ਗੋਲ ਹੁੰਦਾ ਹੈ ਜਿਹੜਾ
ਹਮ ਹਮ
ਉਹ ਗੋਲ ਪੇਪਰ ਜਿਹਾ ਲੈ ਲਉ ਉਹ ਪੇਪਰ ਨੂੰ ਵਿੱਚੋ ਅੱਜ ਕਰਕੇ ਬੰਦ ਕਰ ਦਿਉ ਫੋਲਡ ' ਬੰਦ ਕਰਦੇ ਆਪਾਂ ਅੰਦਰ ਉਹ ਇੱਕ ਲਾਈਨ ਜਿਹੀ ਸ਼ੋਅ ਹੋ ਜਾਏਗੀ ਹ
ਸਮਝ ਲ
ਲਾਈਨ ਸ਼ੋਅ ਵਜੇਗੀ ਇਹ ਤੁਸੀਂ ਉੱਥੇ ਕਰ ਉਹਨੂੰ ਪੱਕਾ ਕਰ ਦੇਣਾ ਕਿ ਇਹ ਐਨ ਜ ਲਾਈਨ ਸ਼ੋਅ ਹੋਵੇ ਉੱਪਰ ਤੁਸੀਂ ਉਹਦਾ ਉਹ ਲਿਖ ਦਿਓ ਵੀ ਜਿਵੇਂ ਨਿੱਕਾ ਥੱਲੇ ਤੁਸੀਂ ਵੱਡਾ ਲਿਖ ਸਕਦੇ ਹੋ
ਅੱਛਾ
ਐਵੇਂ ਥੱਲੇ ਕਰੋਗੇ ਇਹਨੂੰ ਇੰਝ ਲ ਕੇ ਖੋਲੋਗੇ ਉੱਪਰ ਹੋ ਜੇਗਾ ਉਹ ਉਹਨੂੰ ਫੇਿਰ ਪਿਛਲੇ ਜਿੱਥੋਂ ਤੁਸੀਂ ਉਹ ਜਿਹਨੂੰ ਤੁਸੀਂ ਪੋਲਟ ਕੀਤਾ ਸੀ ਮਤਲਬ ਬੰਦ ਕੀਤਾ ਸੀ ਉਹਨੂੰ ਉਹ ਗੂੰਦ ਲ ਕੇ ਉਹਦੇ ਨਾਲ ਥੋੜ੍ਹਾ ਜਿਹਾ ਚਿਪਕਾ ਦਉ ਥੱਲੇ ਵਾਲਾ ਹਿੱਸਾ
ਠੀਕ ਠੀਕ ਹੈ ਔਰ ਅੱਜ ਕੱਲ੍ਹ ਤੁਹਾਨੂੰ ਪਤਾ ਬੱਚਿਆਂ ਦਾ ਹੋਲੀਡੇ ਤਾਂ ਬਹੁਤ ਹੀ ਸਾਰਾ ਮਿਲਦਾ ਵਾ ਔਰ ਕਿਤਨ ਅਲੱਗ ਅਲੱਗ ਤੇ ਪ੍ਰੋਜੈਕਟ ਮਿਲੇ ਹੋਏ ਨੇ ਕਰਨ ਵਾਸਤੇ ਤੇ ਉਹ ਵੀ ਸਾਰੇ ਬੱਚੇ ਕਰਦੇ ਪਏ ਨੇ ਲਿਖਦੇ ਪਏ ਨੇ ਉਸ ਤੋਂ ਬਾਅਦ ਫੇਰੇ ਨਾਲ ਦੇ ਕੀ ਕਹਿੰਦੇ ਨੇ ਇਨਵਾਇਰਮੈਂਟਲ ਵਿੱਚ ਵੀ ਕਾਫੀ ਸਾਰੇ ਪ੍ਰੋਜੈਕਟ ਮਿਲ ਮਿਲੇ ਹੋਏ ਨੇ ਚਾਰਟ ਪੇਪਰ ਬਣਾਉਣੇ ਨੇ ਅਲੱਗ ਅਲੱਗ ਤਰੀਕੇ ਦੇ ਸਾਰੇ ਕੁਛ ਕੁਛ ਤਾਂ ਸਮਝ ਆ ਜਾਂਦੇ ਨੇ ਕਿਵੇਂ ਬਣਾਣੇ ਨੇ ਕੁਛ ਕੁਛ ਤਾਂ ਤੱਕ ਸਮਝ ਹੀ ਨਹੀਂੀ ਆ ਰਿਹਾ ਕਿ ਕਿਵੇਂ ਕਰਨਾ ਬੜਾ ਹੀ ਮਤਲਬ ਟੀਚਰਸ ਵੀ ਇਏਦਾਂ ਦਾ ਕੰਮ ਦੀ ਦਿੰਦੀਆਂ ਵਾ ਕਿ ਜਿਹੜਾ ਸਮਝ ਹੀ ਨਹੀਂੀ ਆਉਂਦਾ ਹੈਗਾ ਬੰਦੇ ਨੂੰ ਕਿਵੇਂ ਕਰਨਾ ਕਿ ਇਹਨਾਂ ਨੂੰ ਥੋੜਾ ਜਿਹਾ ਤੇ ਸੋਚਣਾ ਚਾਹੀਦਾ ਕਿ ਕੰਮ ਬੱਚੇ ਨੇ ਕਰਨਾ ਵਾਲਾ ਮਾਂ ਪਿਓ ਨੇ ਥੋੜ੍ਹਾ ਕਰਨਾ ਤੇ ਇਹ ਬੱਚਿਆਂ ਦਾ ਕੰਮ ਨ ਦਿੰਦੀਆਂ ਵਾ ਕਰਨ ਵਾਸਤੇ
ਹਾਂਜੀ ਪਰ ਮੈਂ ਨਾ ਤੁਹਾਨੂੰ ਮੂੰ ਇੱਕ ਗੱਲ ਦੱਸਾਂ ਮ ਜਿੱਦਾਂ ਮਤਲਬ ਕਿ ਅੱਜ ਕੱਲ੍ਹ ਅੱਜ ਕੱਲ੍ਹ ਬਹੁਤ ਕੁੱਝ ਚੱਲ ਗਿਆ ਬਹੁਤ ਸਾਰੇ ਆਈਡੀਆਜ਼ ਵੀ ਅੱਜ ਕੱਲ੍ਹ ਮਿਲਣ ਲੱਗ ਗਏ ਨੇ ਤੁਸੀਂ ਉੱਥੋਂ ਵੀ ਵੇਖ ਸਕਦੇ ਹੋ
ਸਮਜੀ ਹਾਂ ਹਾਂ ਥੋੜਾ ਹਿੰਟ ਤੇ ਲਈ ਦਾ ਹੀ ਹੈ ਜਿਹੜੇ ਅੱਜ ਕਲ ਦੇ ਐਪ ਚੱਲੇ ਹੋਏ ਨੇ ਉਹਨਾਂ ਵਿੱਚੋਂ ਲ ਲਈ ਦਾ ਨਹੀਂ ਪਰ ਮੇਰਾ ਮਤਲਬ ਤੇ ਇਹ ਵਾ ਕਹਿਣਾ ਕਿ ਇਹਨਾਂ ਨੂੰ ਅਧਿਆਪਕਾਂ ਨੂੰ ਜਿਹੜੇ ਹੈ ਅਹ ਕੰਮ ਇਹੋ ਜਿਹੇ ਦਿਨਾਂ ਚਾਹੀਦਾ ਕਿ ਜਿਹੜਾ ਬੱਚਾ ਆਪ ਕਰੇ ਮਾਂ ਪਿਓ ਨਾ ਕਰਨ ਮਤਲਬ ਬੱਚਿਆਂ ਨੂੰ ਇਹੋ ਜਿਹਾ ਕੰਮ ਦੇਣ ਕਿ ਬੱਚਾ ਉਹ ਖੁਦ ਕਰੇ ਕੰਮ ਤਾਂ ਕਿ ਉਹਨੂੰ ਵੀ ਇੰਟਰਸਟ ਆਏ ਤੇ ਉਹਨੂੰ ਵੀ ਸਿੱਖਣ ਨੂੰ ਕੁਛ ਮਿਲੇ ਉਹ ਕੀ ਫਾਇਦਾ ਤੁਸੀਂ ਇਨਾ ੱਖਾ ਕੰਮ ਦੇ ਦਿੰਦੇ ਉਹ ਤੇ ਉਹ ਘਦੇ ਮਾਂ ਪਿਓ ਨੇ ਸਕੂਲ ਮਾਂ ਪਿਓ ਨੇ ਥੋੜ੍ਹਾ ਜਾਣਾ ਸਕੂਲ ਤੇ ਬੱਚਿਆਂ ਨੇ ਜਾਣਾ ਤੇ ਬੱਚੇ ਨੂੰ ਹੀ ਸਿੱਖਣ ਨੂੰ ਕੀ ਮਿਲੇਗਾ ਕਿ ਜੇ ਤੁਸੀਂ ਤੇ ਬੱਚਿਆਂ ਨੂੰ ਦੇ ਨਾ ਨਾ ਕੰਮ ਛੁੱਟੀਆਂ ਬੱਚਿਆਂ ਦੀ ਪਈਆਂ ਕੰਮ ਮਾਂ ਪਿਓ ਕਰਦੇ ਪਏ ਨੇ ਇਹਨਾਂ ਦੇ ਚੱਕਰ ਦੇ ਵਿੱਚ ਮਾਂ ਪਿਓ ਵਜੀੀ ਬੈਠੇ ਹੋਏ ਨੇ ਕੰਮ ਏਦਾਂ ਦਾ ਦੇਣਾ ਚਾਹੀਦਾ ਅੈਕਟਿਵ ਵੇ ਥੋੜਾ ਦੇਣਾ ਚਾਹੀਦਾ ਹੈ ਤਾਂ ਕਿ ਮਾਤਰਾ ਤੋਂ ਰਿਲੇਟਿਡ ਤੁਸੀਂ ਜੋ ਕੁਛ ਦੇ ਦੋ ਇਸ ਤਰ੍ਹਾਂ ਦਾ ਕੁਛ ਦੇ ਦੋ ਕਿ ਮਤਲਬ ਇਸ ਤਰ੍ਹਾਂ ਦਾ ਕੰਮ ਹੋਵੇ
ਰੁਟੀ ਦੇਣੀ ਹੈ ਤੇ ਫੇਿਰ ਬੰਦਾ ਕਹਿੰਦਾ ਕਿ ਜਾਂ ਇਹਨਾਂ ਨੂੰ ਕੋ
ਹਾਂਜੀ ਮੈਂ ਵੀ ਇਹੀਓ ਸੋਚ ਰਹੀ ਸੀ ਕਿ ਕੰਮ ਤੇ ਥੋੜ੍ਹਾ ਚਾਹੀਦਾ ਦੇਣਾ ਚਾਹੀਦਾ ਵਾ ਕਿ ਕਿੱਦਾਂ ਕਿੱਦਾਂ ਦੇ ਕੰਮ ਦੇ ਦਿੰਦੇ ਨੇ ਬਿਲਕੁਲ ਵੀ ਹਾਂਜੀ, ਲੈ ਸਾਡੇ ਨੈਟਵਰਕ ਚ ਵੀ ਥੋੜੀ ਪ੍ਰੋਬਲਮ ਆ ਰਹੀ ਹੈ, ਤੁਹਾਡੀ ਆਵਾਜ਼ ਕੱਟ ਵਧੀਆ ਨਾਲ- ਨਾਲ ਵਿੱਚ
ਥੋੜ੍ਹਾ ਜਿਹਾ ਬੰਦੇ ਨੂੰ ਨਾ ਦੇਖਣਾ ਚਾਹੀਦਾ।
ਅੱਜ-ਕੱਲ ਕੱਲ ਵੈਸੇ ਵੀ ਇਨਵਾਇਰਮੈਂਟਲ ਡੇ ਸੀ, ਤੇ ਫਿਰ ਅਸੀਂ ਬੱਚ ਬੱਚਿਆਂ ਨੂੰ ਕੁਛ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਵੀ ਦਿੱਤੀਆਂ ਪੇੜ ਲਗਾਓ, ਪੌਦੇ ਲਗਾਓ ਤੇ ਉਹਨਾਂ ਦੀ ਪਾਣੀ ਪਾਂਦੇ ਹੋਏ ਦੀਆਂ ਫੋ ਫੋਟੋ ਨੂੰ ਖਿੱਚ ਕੇ ਭੇਜੋ।
ਹਾਂਜੀ- ਹਾਂਜੀ ਮੈਂ ਵੀ ਕੀਤਾ ਸੀ ਆਪਣੀ ਗੁੜੀਆ ਦਾ ਮੈਂ ਵੀ ਅਹ ਕੀਤਾ ਸੀ ਉਹਨਾਂ ਨੇ ਮਤਲਬ ਕਿ ਗ ਉਹ ਲੱਗਾ ਗਮਲਾ ਲੱਗਿਆ ਆ ਸੀ, ਸਾਡੇ ਉੱਥੇ ਮੈਂ ਉਹਨਾਂ ਕੋਲ ਪਾਣੀ ਪਵਾ ਕੇ ਨਾ ਉਹ ਗਮਲੇ ਨੂੰ ਥੋੜਾ ਜਿਹਾ ਉਖੜਵਾ ਮਤਲਬ ਕਿ ਹਿਲਾ ਕੇ ਮੈਂ ਕਿਹਾ ਇਸ ਸੇ ਹੀ ਪੇੜ ਮਤਲਬ ਸਾਈਟ ਤੇ ਕੁਛ ਹੋਰ ਟਾਈਪ ਹੋਤੀ ਲਗਾ ਦੋ ਮੈਂ ਵੀ ਉਹਨਾਂ ਨੂੰ ਏਦਾਂ ਹੀ ਕਰਾਇਆ ਸੀ, ਕੱਲ ਮੈਂ ਫੋਟੋ ਖਿੱਚ ਕੇ ਸਕੂਲ ਚ
ਹਾਂਜੀ ਤੇ ਬਿਲਕੁਲ ਕਿ ਸਾਰੇ ਬੱਚਿਆਂ ਦੇ ਤੇ ਤੇ ਦੀਆਂ ਐਕਟੀਵਿਟੀਆਂ ਆਂਦੀਆਂ ਹੈਗੀਆਂ, ਕਿ ਫੇਰ ਪੇਰੈਂਟਸ ਵਾਸਤੇ ਆਂਦੀਆਂ ਫੇਰ ਉਹ ਕਰਾਣੀਆਂ ਪੈਂਦੀਆਂ।
ਹਾਂਜੀ, ਹਾਂਜੀ ਮੈਂ ਵੀ ਕਰਾਈ ਸੀ ਕੱਲ ਤੇ ਇਹ ਤੇ ਬਹੁਤ ਇਜੀ ਹੈ, ਐਪ ਤੇ ਅਸੀਂ ਘਰ ਬੱਚੇ ਵੀ ਖੁੱਦ ਕਰ ਲੈਣਗੇ, ਇਹਦੇ ਬੱਚੇ ਇਹ ਨਾ ਬੱਚੇ ਇੱਕ ਮਤਲਬ ਅ ਆਪਣੇ ਆਪਣੇ ਵੱਲੋਂ ਨਾ ਮਤਲਬ ਕਿ ਖੇਡ ਸਮਝ ਕੇ ਵੀ ਕਰ ਲੈਂਦੇ ਨੇ।
ਨਾ-ਨਾ ਉਹਨਾਂ ਨੂੰ ਪਤਾ ਵੀ ਚੱਲਦਾ ਹੈ, ਕਿ ਅਸੀਂ ਕੀ ਕਰਦੇ ਪਏ ਹਾਂ, ਇੱਕ ਕੰਸੈਪਟ ਵੀ ਹੈ ਕੀ ਕਿ ਪੇੜ ਸਾਨੂੰ ਕੀ ਦਿੰਦੇ ਨੇ ਪੇੜਾਂ ਤੋਂ ਸਾਨੂੰ ਕੀ ਮਿਲਦਾ ਵਾ ਪੇੜ ਸਾਡੀ ਕਿਹੜੀ ਚੀਜ਼ ਚ ਮਦਦ ਕਰਦੇ ਨੇ, ਚਲੋ ਇਹ ਚੀਜ਼ ਚ ਤੁਸੀਂ ਦਿੱਤੀ ਹੈ ਤੇ ਅੱਛੀ ਚੀਜ਼ ਹੈ ਕਿ ਬੱਚੇ ਨੂੰ ਪਤਾ ਲੱਗਿਆ ਕੀ ਕਰਨਾ ਕੀ ਨਹੀਂ। ਲੇਕਿਨ ਜਿਹੜੇ ਅਜੀਬ ਜਿਹੇ ਹੋਮਵਰਕ ਦੇ ਦਿੰਦੇ ਨੇ ਅਲੱਗ ਤਰੀਕੇ ਦੇ ਉਹ ਤੇ ਬਿਲਕੁਲ ਸਮਝ ਨਹੀਂ ਆਂਦਾ। ਸਾਨੂੰ ਹੀ ਸਮਝ ਨੀ ਆਂਦੇ ਤੇ ਬੱਚਿਆਂ ਨੇ ਕੀ ਕਰਨੇ ਨੂੰ ਸਮਝ ਉਹ ਕੁਛ ਹੋਮਵਰਕ ਦੇ ਏਦਾਂ ਦੇ ਹੁੰਦੇ ਨੇ ਕਿ ਮੰਮੀਆਂ ਦੇ ਨਾਲ ਜਾ ਕੇ ਉਹ ਬਣਾਉ, ਮੈਂਗੋ ਸ਼ੇਕ ਬਣਾਉ ਤੇ ਫੇਰ ਤੁਸੀਂ ਉਹਦੀ ਫੋਟੋ ਪੇ ਕਲਿੱਕ ਕਰਕੇ ਤੇ ਉਹਦੀ ਰੈਸਿਪੀ ਲਿਖੋ। ਬੱਚੇ ਨੂੰ ਕੀ ਪਤਾ, ਉਹਦੇ ਵਿੱਚ ਕੀ ਕੀ
ਬੱਚੇ ਯਾਰ ਏਦਾਂ ਦੇ ਹੋਮਵਰਕ ਵਿੱਚ ਬੱਚੇ ਨਾ ਦੂਣਾ-ਦੂਣਾ ਜਿਹੜਾ ਵਾ ਨਾ ਬੱਚੇ ਮਾਂ ਪਿਓ
ਖਲਾਰਾ ਪਾਉਂਦੇ ਨੇ ਹੋਰ
ਕਲਪਾ ਦਿੰਦੇ ਨੇ ਕਿਉਂਕਿ ਅਸੀਂ ਇੱਕ ਤੇ ਇੱਕ ਇਹ ਕੰਮ ਜਿਹੜੇ ਸ਼ੇਕ ਵਗੈਰਾ ਬਣਾਉਣ ਵਾਲੇ ਹੁੰਦੇ, ਇਹ ਤੇ ਬਿਜਲੀ ਨਾਲ ਬਣਨਣੇ ਠੀਕ ਹੈ ਛੇਕ ਹੋਏਗਾ ਫੇਰ ਬੱਚਿਆਂ ਨੂੰ ਸਾਨੂੰ ਡਰ ਹੁੰਦਾ, ਹੱਥ ਤੇ ਨਾ ਲੱਗ ਜੇ ਬਲੇਡ ਵਗੈਰਾ, ਅਸੀਂ ਇਹ ਚੀਜ਼ਾਂ ਵੀ ਵੇਖਦੇ ਹੁਨਿਆ। ਬੱਚਿਆਂ ਨੂੰ ਇਹੋ ਜਿਹੇ ਕੰਮ ਤੇ ਬਿਲਕੁਲ ਦੇਣੇ ਨ ਹਾਂ ਜੇਹੜਾ ਕੰਮ ਹੈ ਜਿਸ ਤਰ੍ਹਾਂ ਮਤਲਬ ਕਿ ਅਗਰ ਮੰਮਾ ਤੁਹਾਡੇ ਮਤਲਬ ਸਫ਼ਾਈ ਕਰ ਰਹੇ ਨੇ ਬੇਟਾ ਤੁਸੀਂ ਜਿਹੜੇ ਕਾਗਜ਼ ਵਗੈਰਾ ਖਿਲਰੇ ਤੁਸੀਂ ਉਹ ਚੁੱਕ ਲਓ ਇਹ ਚੀਜ਼ਾਂ ਦੀ ਐਕਟੀਵਿਟੀ ਸਾਫ਼-ਸਫ਼ਾਈ ਦੇ ਨਾਲ ਰਿਲੇਟਿਡ ਕੋਈ ਵਰਕ ਹੋਣਾ ਚਾਹੀਦਾ ਆ ਹਾਂ ਤੇ ਇਹ ਇਹਨਾਂ ਨੂੰ ਮਤਲਬ ਇਏਦਾਂ ਜ ਇਹ ਕਹੀਏ ਕਿ ਅਸੀਂ ਬੱਚਿਆਂ ਨੂੰ ਕਹੀਏ ਕਿ ਆਪ ਨਣਾਣਾ ਵਾ ਤੇ ਇਹ ਚੀਜ਼ਾਂ ਨਾ ਬੜੀ ਮੁਸ਼ਕਿਲ ਹੋ ਜਾਂਦੀ ਹੈ ਬੱਚਿਆਂ ਨੂੰ ਨਹੀਂ ਸਮਝਦੀ ਬੱਚੇ ਹੁੰਦੇ ਛੋਟੀ ਉਮਰ ਦੇ ਛੋਟੀ ਉਮਰ ਦੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਬੜਾ ਮੁਸ਼ਕਿਲ ਨਾਲ ਕਰਦਾ ਕਿਉਂਕਿ ਪਹਿਲੇ ਬੱਚੇ ਜਿਹੜੇ ਸੀ ਸਮਝਦਾਰ ਹੁੰਦੇ ਸੀ ਹੁਣ ਦੇ ਬੱਚੇ ਜਿਹੜੇ ਆ ਸ਼ਰਾਰਤੀ ਹੈ।
ਹਾਂ, ਸਹੀ ਗੱਲ ਕਹੀ ਹੈ, ਬਿਲਕੁਲ ਸਹੀ ਹੈ।
ਉੱਥੇ ਬਿਠਾਈ ਦਾ ਸੀ, ਸਮਝਾਈ ਦਾ ਸੀ ਉਹ ਚੀਜ਼ ਨੂੰ ਕਰ ਲੈਂਦੇ ਸੀ। ਹੁਣ ਦੇ ਬੱਚੇ ਆ ਨਾ ਜਿਹੜੇ, ਚੀਜ਼ ਨੂੰ ਨੁਕਸਾਨ ਕਿੱਦਾਂ ਕਰਨਾ ਵਾ ਉਹ ਚੀਜ਼ ਨੂੰ ਪਹਿਲਾਂ ਸੋਚਦੇ ਨੇ, ਦਿਮਾਗ ਦੇ ਵਿੱਚ ਬਾਕੀ ਕੰਮ ਬਾਅਦ ਚੋਂ ਕਰਦੇ ਨੇ।
ਹਾਂ, ਸਹੀ ਗੱਲ ਹੈ।
ਉਹ ਚੀਜ਼ ਏਦਾਂ ਹੈ। ਇਸ ਕਰਕੇ ਇਹਨਾਂ ਬੱਚਿਆਂ ਨੂੰ ਅਸੀਂ ਇਹੋ ਜਿਹੇ ਕੰਮ ਦਿੰਦੇ ਵੀ ਡਰਦੇ ਹਾਂ।
ਮੈਂ ਵੀ ਹੁਣ ਇਹੀ ਕੰਮ ਕਰਾ ਰਹੀ ਸੀ ਆਪਣੀ ਬੇਟੀ ਦਾ ਤੇ ਉਹਦੇ ਵਿੱਚ ਇਸ ਵਾਰੀ ਤੇ ਫੇਰ ਵੀ ਬਹੁਤ ਸਹੀ ਦਿੱਤਾ ਵਾ ਉਹਨਾਂ ਨੇ ਕੰਮ ਪਿਛਲੀ ਵਾਰੀ ਤਾਂ ਬੜਾ ਹੀ ਅ ਅਲੱਗ ਤਰੀਕੇ ਦਾ ਹੀ ਕੰਮ ਸੀ, ਮੈਂ ਤੇ ਲੱਭ-ਲੱਭ ਕੇ ਪਰੇਸ਼ਾਨ ਹੋ ਗਈ ਸੀਗੀ ਕਿੱਦਾਂ ਕਰਾਂ ਕਿਵੇਂ? ਕਰਾਵਾਂ ਪੁੱਛੋ ਕੀ ਕੀ ਬਣਾਉਣ ਵਾਸਤੇ ਦੇ ਦਿੰਦੇ ਨੇ ਬੇਟੇ ਦਾ ਤੇ ਤੋਂ ਵੀ ਵੱਧ ਟਿਪਕਲ ਵਾਲਾ ਹਾ, ਸਮਾਂ ਕੰਮ ਮੈ ਕੇ ਉਹ ਸਮਝ ਹੀ ਨੀ ਆਉਂਦਾ ਔਰ ਇਤਨੀ ਸਾਰਾ ਤਾਂ ਉਹਨਾਂ ਨੇ ਸਮਾਨ ਦੇਤਾ ਕਿੱਟ ਦਾ ਜਿਹੜੀ ਕਿੱਟ ਤਿਆਰ ਕਰਾ ਕੇ ਭੇਜਣੀ ਹੈ। ਸਕੂਲ ਵਾਲੇ ਤੇ ਮਤਲਬ ਏਦਾਂ ਕਰਦੇ ਨੇ ਕਿ ਮਾਂ-ਪਿਓ ਕੋਲ ਮਤਲਬ ਪੇੜਾ ਤੇ ਪੈਸੇ ਉੱਗੇ ਪਏ ਨੇ ਕਿ ਤੁਸੀਂ ਸਮਾਨ ਲਿਖ-ਲਿਖਕੇ ਦੇਈ ਜਾਔ, ਤੇ ਅਸੀਂ ਭੇਜ ਜਾਂਦੇ ਤਾਂ ਇਸ ਤਰੀਕੇ ਦੀ ਤੁਸੀਂ ਤੇ ਸਕੂਲ ਦੇ ਕ ਇਤਨੀਆਂ- ਇਤਨੀਆਂ ਤੁਸੀ ਫੀਸਾਂ ਲੈਂਦੇ ਹੋ ਤੁਹਾਨੂੰ ਤੇ ਚਾਹੀਦਾ ਵਾ ਕਿ ਤੁਸੀਂ ਸਮਾਨ ਖੁਦ ਪ੍ਰੋਵਾਈਡ ਕਰਾਓ ਬੱਚਿਆਂ ਨੂੰ ਸਮਾਨ ਵੀ ਅਸੀਂ ਲੈਕੇ ਦੇਹੀਏ ਤੇ ਸਭ ਕੁਛ ਅਸੀਂ। ਲੈਗਦੇਈਏ ਫਾਇਦਾ ਹੀ ਕੀ, ਇਹ ਆਸੀ ਬੱਚਾ ਆਪ ਨਾ ਪੜ੍ਹਾ ਲਈਏ ਘਰ।
ਹਾਂਜੀ-ਹਾਂਜੀ। ਪਰ ਨਹੀਂ ਪਰ ਨਾ ਚਲੋ ਜੋ ਹੋ ਹੈਗਾ, ਉਹ ਤੇ ਹੈਗਾ। ਬਟ ਨਾ ਸਾਫ ਇਹਨਾਂ ਨੂੰ। ਥੋੜਾ ਜਿਹਾ ਬੱਚਿਆਂ ਦੇ ਜਿਹੜੀ ਕ੍ਰੀਏਟਿਵਿਟੀਆ ਦਿਨਦੇ ਨੇ, ਏਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਨੂੰ ਮਤਲਬ
ਹਾਂ ਓਦਾਂ ਦੀ ਦੇਣ, ਜਿਹੜਾ ਬੱਚਾ ਆਪ ਕਰੇ।
ਪਾਪ ਕਰੇ ਕਿਉਂਕਿ ਪੇਰੈਂਟਸ ਇਸ ਉੱਤੇ ਜਿਹੜਾ ਇੰਨਾ ਭਾਰ ਪਾਉਂਦੇ ਨੇ ਨਾ, ਕੁਛ ਬੱਚੇ ਸ਼ਰਾਰਤੀ ਨੇ, ਇਹ ਸਾਡੇ ਕੰਮ ਜਿਹੜੇ ਬੱਸ ਤੋਂ ਬਾਹਰ ਹੋਏ ਗਏ ਨੇ।
ਹੀ ਤੇ ਸਾਰੀ ਦਿੱਕਤ ਹੋ ਰਹੀ ਹੈ।
ਤੇ ਕੁਛ ਅਸੀਂ ਸੋਚਦੇ ਆ। ਅੱਜ ਅਸੀਂ ਕੰਮ ਕਰਨੇ ਹਾਂ, ਬੱਚੇ ਸੌਣਗੇ ਤੇ ਕਰਾਂਗੇ, ਇਹਨਾਂ ਦਾ ਕੰਮ ਮਕਾਵਾਂਗੇ ਬੱਚੇ ਸੋਣਗੇ ਤੇ ਅਸੀਂ ਕਰਾਂਗੇ ਬੱਚੇ ਨਾ ਸੋਣ ਨੇ ਨਾ ਸਾਨੂੰ, ਕੰਮ ਕਰਨ ਦਿੰਦੇ ਨੇ ਤੇ ਨਾ ਆਪ ਪਿੰਡਾਂ ਨੇ ਕੁਛ ਬਣਾਣਾ ਨਾ ਇਹਨਾਂ ਨੂੰ ਕੋਈ ਸਮਝ ਆ, ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ, ਤੇ ਇਹਨਾਂ ਨੇ ਸਾਨੂੰ ਮਤਲਬ ਏਦਾਂ ਕਰ ਮੈਂ ਮੈਂ ਸੋਚ ਰਹੀ ਸੀ ਕਿ, ਚਲੋ ਦੋ ਚਾਰ ਦਿਨ ਕਿਤੇ ਬਾਹਰ ਲਾ ਕੇ ਆਈਏ ਤੇ, ਇਹਨਾਂ ਦਾ ਪਹਿਲੇਾਂ ਮੈਂ ਕੰਮ ਕੁਮ ਮੁਕਾਲਾ ਪਰ ਬੱਚੇ ਜਿਹੜੇ ਆ
ਮੈਂ ਤੇ, ਤੁਸੀਂ ਸੋਚੋ ਮੇਰੀ ਕੁੜੀ ਦੇ ਅੱਠ ਸਬਜੈਕਟ ਆਏ ਨੇ, ਅੱਠ ਸਬਜੈਕਟਾਂ ਚ ਹਰ ਇੱਕ ਸਬਜੈਕਟ ਦੇ ਅੱਠ -ਅੱਠ ਕੁਸ਼ਚਨ ਨੇ ਕਿਸੇ ਦਾ ਚਾਰਟ ਕਿਸੇ ਦਾ ਕੁਸ਼ਚ, ਹਜੇ ਤੇ ਮੈਂ ਤੇ ਕਰ ਕਰਕੇ ਥਕਾ ਥਕਾ ਥੱਕ ਵੀ ਕਿੱਦਾਂ ਮਤਲਬ ਮੈਂ
ਹਮ ਮੈਂ ਆਪ ਭਜੇ ਹੀ ਬਨਾਇਆ, ਆਪਣੇ ਗੁੜੀਆਂ ਦਾ ਤੇ ਦੋ ਦੂਸਰੇ ਦੇ ਹੱਥ ਹੀ ਨੀ ਪੈਂਦਾ, ਬੱਚੇ ਤਾਂੰਗੀ ਨਾ ਕਰਦੇ ਨੇ, ਕਦੀ ਥੱਲੇ ਭੱਜ ਕਦੀ ਇੱਧਰ ਭੱਜ, ਕਦੀ ਇੱਥੇ ਕਾਗਜ਼ ਫਾੜ ਕੇ ਸੁਟ ਜਾ ਖਲੇਰੇ, ਇਹਨਾਂ ਦੇ ਖਲੇਰੇ ਹੀ ਚੁੱਕ ਚੁੱਕੇ
ਹਾਂਜੀ, ਚਲੋ -ਚਲੋ ਠੀਕ ਹੈ ਵਧੀਆ ਫਿਰ ਮੈਂ ਤਾਂ
ਪਰ ਫਿਰ ਵੀ ਨਾ ਮੈਂ ਤੁਹਾਨੂੰ ਨਾ ਥੋੜ੍ਹੇ ਜਿਹੀ ਆਈਡੀਆਜ਼ ਸ਼ੇਅਰ ਕਰਾਂਗੀ, ਤੁਸੀਂ ਉੱਥੋਂ ਦੇਖ ਲੈਣਾ ਕਿੱਦਾਂ ਬਣਾਉਣੇ ਹੈ, ਠੀਕ ਹੈ ਥੈਂਕ ਯੂ ਜੀ ਓ ਸਤਿ ਸ਼੍ਰੀ ਅਕਾਲ ਜੀ।